ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੋ
ਵਧੀਆ ਵਧੀਆ ਤੁਸੀਂ ਸੁਣਾਓ
ਤੁਸੀਂ ਸੁਣਾਓ ਬਸ ਠੀਕ ਹਾਂ ਕੀ ਕਰਦੇ ਆ
ਹੋਰ ਬਸ ਐ ਵੇਖੋ ਰਸੋਈ ਚ ਲੱਗੀ ਹੋਈ ਸੀ ਸਕੂਲ ਗਏ ਨੇ ਬੱਚੇ ਹੁਣ
ਅੱਛਾ ਫਰੀ ਨਹੀਂ ਹੋਏ ਅਜੇ
ਗਏ ਬੱਚੇ ਸਕੂਲ
ਹਾਂਜੀ ਹਾਂਜੀ ਗਏ
ਅਜੇ ਕਿਤੇ ਫਰੀ ਇਨੀ ਜਲਦੀ ਨੀ ਸਹੀ ਆਂਦਾ
ਹੂ,,,
ਸਫ਼ਾਈ ਸਫਈ ਕੀਤੀ ਹੁਣ ਸਾਫ ਸੁਥਰਾ ਹੁਣ ਰਸੋਈ ਚ ਲੱਗੀਆਂ ਨਾਸ਼ਤਾ ਪਾਣੀ ਹੁਣ ਕਰਾਂਗੇ ਬਸ
ਹੋਰ ਤੁਸੀਂ ਕੀ ਕਰਦੇ ਪਏ
ਮੈਂ ਵੀ ਬੈਠੀ ਸੀ ਮੈਂ ਵੀ ਬੈਠੀ ਸੀ ਹੁਣੇ ਫਰੀ ਹੋ ਕੇ ਹਾਂਜੀ ਹਾਂਜੀ
ਹੂ ਮੇਰੀ ਵੀ ਗਈ ਹੈ ਬਸ ਹੁਣ ਸਵੀਟ ਹੁਣ ਬਣਾ ਤੇ ਸੀ ਕਹਿੰਦੇ ਸਵੀਟ ਕੌਣ ਬਣਾ ਦੋ
ਅੱਛਾ ਸਵੀਟ ਕੋਨ ਉਹ ਕਿੱਦਾਂ ਬਣਾਉਂਦੇ ਨੇ
ਆਪਾਂ ਨੂੰ ਬੜਾ ਸਵਾਦ ਲੱਗਦਾ ਸਵੀਟ ਕੋਨ ਬਸ ਉਹ ਸਵੀਟ ਕੋਨ ਬਾਲ ਕਰਲੋ ਪਹਿਲੇ ਨਾ ਪਾਣੀ ਚ
ਅੱ
ਪਹਿਲੇ ਪਾਣੀ ਚ, ਬੋਇਲ ਕਰਲੋ ਉਹਨੂੰ, ਮਾੜੇ ਜਿ ਬਸ ਹੂੰ। ਪੰਜ ਮਿੰਟ ਰੱਖੋ। ਬਸ ਹੋ ਜਾਂਦੇ ਨੇ, ਵਧੀਆ, ਫੇਰ ਉਹ। ਕੜਾਹੀ ਵਿੱਚ ਨਾ, ਉਹ ਥੋੜਾ ਜਿਹਾ, ਮੱਖਣ ਪਾ ਲੋੋ। ਮੱਖਣ ਦਾ, ਐਵੇਂ ਤੜਕਾ ਲੱਗਾ। ਬਣਾਉਣ ਦੀ ਹਾਂ, ਮੈਂ। ਕਾਲੀ ਮਿਰਚ ਜਰਾ ਜੀ, ਨਮਕ, ਕਾਲਾ ਨਮਕ, ਕਾਲੀ ਮਿਰਚ।
ਅੱਛਾ। ਅੱਛਾ।
ਹੋਰ ਇੱਕ ਮਸਾਲਾ ਮਿਲਦਾ ਬੜਾ ਸੁਵਾਦ ਚਟਨੀ ਵਾਲੀ ਚਟਨੀ ਵੀ ਪਾਉਦੀ ਹੈ ਥੋੜਾ ਜਹਾ ਮਸਾਲਾ ਮਿਲਦਾ ਉਹ ਵੀ ਪਾ ਦੋ ਉੱਪਰ ਉਹ ਲਾ ਕੇ ਬਸ ਉਹ ਟਿਫਨ ਪੈਕ ਕਰਦੇ ਸੀ ਬੜੇ ਸਵਾਦ ਲੱਗਦੇ ਮੈਨੂੰ ਸਵੀਟ ਕੋਨ
ਹੂ ਮੈਂ ਵੀ ਬਣਾਵਾਂਗੀ ਕਿਸੇ ਦਿਨ
ਤੁਸੀਂ ਕੀ ਦਿੱਤਾ ਹੈ, ਆਪਣੇ ਬੱਚਿਆਂ ਨੂੰ?
ਅਸੀਂ ਉਹ, ਫਰੈਂਚ- ਫਰਾਈਜ਼ ਬੋਲ ਰਹੇ ਸੀ, ਬੱਚੇ। ਫਰੈਂਚ ਫਰਾਈਜ਼ ਬਣਾ ਦੋ। ਉਹੀ, ਬਣਾਏ ਨੇ।
ਫਰੈਂਚ ਫਰਾਾਈਜ਼, ਅੱਛਾ ਆਲੂ
ਹੂੰ। ਹਾਂਜੀ- ਹਾਂਜੀ, ਉਹ ਹੋ ਲੰਬੇ- ਲੰਬੇ, ਕੱਟ ਕੇ, ਧੋ ਕੇ। ਫੇਰ ਉਹਦੇ ਉੱਤੇ, ਉਹ ਲਗਾ ਲੋ, ਅਰਾਰੂੜ ਵਗੈਰਾ ਥੋੜਾ ਜਿਹਾ। ਨਹੀਂ- ਨਹੀਂ, ਐਨਜੀ, ਬਊਲ ਕਰਕੇ ਨਹੀਂ ਐਨ ਜੀ। ਉਹਨੂੰ ਆਰਾ- ਰੋਟ ਲਗਾ ਲੋੋ, ਥੋੜਾ। ਬਰੀਕ- ਬਰੀਕ ਕੱਟ ਲੋੋ। ਫੇਰ ਤੱਲ ਲਓ, ਇੱਕ ਵਾਰ। ਮਸਾਲਾ, ਵਗੈਰਾ ਪਾ ਕੇ, ਦੇ ਦੋ, ਬੱਚਿਆਂ ਨੂੰ, ਖਾ ਲੇਨਗੇ।
ਹੂੰ। ਹੂੰ। ਵਧੀਆ ਵਸ ਉਹਨੂੰ ਤੇ ਹਾਂਜੀ
ਨਿਤਨੇਮ, ਨਿਪਟਾ ਲਿਆ। ਤੁਸੀਂ ਆਪਣਾ ਸਵੇਰ ਦਾ।
ਹਾਂਜੀ। ਉਹ ਤੇ ਕਰ ਲਿਆ। ਠੀਕ, ਤੁਸੀਂ?
ਹਾਂਜੀ। ਕਰ ਲਿਆ ਮੈਂ ਵੀ।
ਹਾਂ, ਪਹਿਲੇ ਤੇ, ਨਿੱਤਨੇਮ ਕਰਨਾ ਚਾਹੀਦਾ ਨਾ, ਹਾ। ਸਭ ਤੋਂ ਪਹਿਲੇ, ਪਾਠ- ਪੂਟ ਕਰਕੇ ਫੇਰ, ਕੰਮ ਕਰਨੇ ਚਾਹੀਦੇ ਨੇ।
ਹਾਂਜੀ- ਹਾਂਜੀ।
ਨਿਯਮ ਕਰ ਲਓ, ਪੰਜ ਬਾਣੀਆਂ ਪੜਦੇ ਹੋ?
ਹਾਂਜੀ, ਹਾਂਜੀ- ਹਾਂਜੀ।
ਹੂੰ, ਅਸੀਂ ਮੈਂ ਵੀ, ਪਹਿਲੇ ਪੰਜ ਬਾਣੀਆ ਫੇਰ, ਸ਼ਬਦ ਹਜਾਰੇ, ਪੜ ਲੈਂਦੇ ਆ।
ਫੇਰ ਇੱਕ, ਅਦੀ ਮਾਲਾ, ਕਰ ਲਈ ਵਾਹਿਗੁਰੂ, ਵਾਹਿਗੁਰੂ ਜੀ ਕਰ ਲਈ। ਯਾਂ ਮੂਲ
ਓਸ ਤੋਂ ਬਾਅਦ ਹੀ, ਅਸੀਂ ਕੁਛ ਮੂੰਹ ਲਾਦੇ ਹਾਂ।
ਅੱਛਾ। ਹਾਂ, ਜਪਜੀ ਸਾਹਿਬ, ਦਾ ਵੀ। ਅੱਛਾ। ਕੁਵਾਰਿਆਂ ਦੀ, ਆਦਤ ਏ ਤੁਹਾਡੀ।
ਹਾਂਜੀ-ਹਾਂਜੀ, ਜਦ ਤਕਨ ਪਾਠ ਨੀ, ਕਰਨਾ ਤਾਂ ਉਹ, ਕੁਛ ਖਾਣਾ ਨੀ ਸੀ। ਕਿਉਕਿ ਬਾਣੀ ਚ, ਵੀ ਲਿਖਿਆ ਹੇ ਨਾ। ਕਿਉਂਕਿ, ਬਾਣੀ ਚ ਵੀ, ਲਿਖਿਆ ਦਾ ਹ। ਜਿਉਂ ਕੁਕਰ ਜੂ ਉੱਠਣ ਮੈਂ ਪਾਏ, ਜਿਹੜਾ ਮਤਲਬ ਅੰਜੇ ਪਾ ਮੂੰਹ ਚ
ਹਾਂ, ਨਤਨੇਮ ਕਰੇ ਬਗੈਰ, ਐਵੇਂ ਖਾ ਲੈਂਦੇ ਇਹ। ਨਾਲ ਮੈਂ ਤੋਪਤਾ ਹੁ। ਸਹੀ ਗੱਲ ਹੈ ਬਾਣੀ ਤੇ, ਬੜੀ ਜਰੂਰੀ ਹੈ। ਨਾ
ਹਾਂਜੀ, ਬਾਣੀ ਤੇ ਬਹੁਤ, ਜਰੂਰੀ ਹੈ। ਬਾਣੀ ਬਗੈਰ, ਬੰਦਾ ਬੇਕਾਰ। ਜਿਵੇਂ ਮੱਛਲੀ, ਪਾਣੀ ਤਰਸਦੀ ਏ ਨਾ, ਪਾਣੀ ਨਾ ਮਿਲੇ, ਉਹਨੂੰ ਹ
ਸਾਡੇ ਵੀ ਨਾ, ਉੱਧਰ ਇੱਕ ਮਤਲਬ ਹੈਗੀ ਸੀ। ਉੱਧਰ ਹਹ ਸਾਡੇ ਨਾਲ ਹੀ ਰਹਿੰਦੇ ਨੇ ਉਹ ਨਿਤਨੇਮੀ ਬੜੇ ਬੰਦੇ ਹੈਗੇ ਨੇ ਉਹਨਾਂ ਦੇ ਮਤਲਬ ਦਾਦਾ ਜੀ ਚਾਚਾ ਵਗੈਰਾ ਸਭ ਕੀਰਤਨ ਕਰਦੇ ਨੇ
ਅੱਛਾ- ਅੱਛਾ
ਤੇ ਉਹਨਾ ਨੂੰ ਨਾ ਹਜ਼ੂਰ ਸਾਹਿਬ ਤੋਂ ਨਾ ਇੱਕ ਉਹ ਆਈ ਸੀ ਕੋਲ ਮਤਲਬ ਉਹਨਾਂ ਨੇ ਬੱਚਿਆਂ ਬਾਰੇ ਬਈ ਜਿਹੜਾ ਇੱਕ ਦਿਨ ਦਾ ਸਿਰਫ ਹੈਗਾ ਉਹ ਕੁਛ ਖਾਣਾ- ਪੀਣਾ ਨੀ ਬਸ ਸਵੇਰੇ ਬਸ ਪਾਣੀ ਪੀ ਲਿਆ ਬਸ ਕੁਛ ਨੀ ਖਾਣਾ- ਪੀਣਾ ਸਾਰਾ ਜ ਨੌ ਘੰਟੇ ਦਾ ਹੈਗਾ ਸੀ ਉਹ ਬਸ ਜਿਹੜਾ ਕਰੇਗਾ ਨਾ ਬਿਲਕੁਲ ਨੋ ਘੰਟੇ ਚੌਕਣਾ ਮਾਰ ਕੇ ਇੱਕ ਦਿਨ ਦਾ ਹੈਗਾ ਸੀ ਸਿਰਫ ਉਹ ਬਹਿ ਕੇ ਫਿਰ ਉਹਨੂੰ ਪੰਦਰਾਂ ਹਜ਼ਾਰ ਦਿੱਤੇ ਉਹਨਾਂ ਨੇ ਤੇ ਹੋਰ ਪੰਦਰਾਂ ਹਜ਼ਾਰ ਇਨਾਮ ਦਿੱਤਾ ਟਿਕਟਾਂ ਵਗੈਰਾ ਕਰਵਾਈਆਂ ਹਜ਼ੂਰ ਸਾਹਿਬ ਦੀ ਪੂਰੇ ਪਰਿਵਾਰ ਵਾਸਤੇ ਪੂਰੇ ਪਰਿਵਾਰ ਫੇਰ ਉਹ ਗਏ ਉੱਧਰ ਪੂਰੇ ਨੋ ਘੰਟੇ ਕੁੜੀ ਬੈਠੀ ਰਹੀ ਉਹ ਔਰ ਨਾਲ ਪਰਿਵਾਰ ਵੀ ਬੈਠਾ ਰਿਹਾ ਬਿਲਕੁਲ ਕੁਛ ਨੀ ਕਰਨਾ ਬਸ ਉਹਨੇ ਵਾਹਿਗੁਰ ਦਾ ਸਿਮਰਨ ਕਰਦੀ ਰਹੀ ਪੂਰੇ ਨੋ ਘੰਟੇ
ਅੱਛਾ ਕੁਛ ਨੀ ਖਾਦਾ ਪੀਤਾ
ਕੁਛ ਨੀ ਖਾਦਾ ਪੀਤਾ ਆਈਸ ਬੰਦ ਕਰਕੇ ਅੱਖਾਂ ਬੰਦ ਕਰਕੇ ਸਾਰੇ ਬੈਠੇ ਰਹੇ ਬਸ ਵਾਹਿਗੁਰੂ
ਚਲੋ ਇਸ ਬਹਾਨੇ ਬੱਚਾ ਨਿਤਨੇਮ ਵਿੱਚ ਜੁੜ ਜਾਂਦਾ ਨਈ ਇਸੇ ਬਹਾਨੇ ਜੁੜਦਾ ਨਾ ਬੰਦਾ ਥੋੜ੍ਹਾ ਜਿਹਾ ਅੱਛਾ ਹਾਂ। ਪੈਂਦਾ ਫੇਰ ਬੱਚਿਆਂ ਤੇ ਵੀ ਜਿਵੇਂ ਬੱਚਾ ਮਾਂ ਪਿਓ ਹੈਗਾ ਬੱਚਾ ਆਏਗਾ।
ਹੋਰ।
ਹਾਂ ਵਦੀਆਂ ਬੱਚਿਆਂ ਨੂੰ ਵੀ ਲਗਾਣਾ ਚਾਹੀਦਾ ਚੰਗੇ ਪਾਸੇ
ਹਾਂ ਫੇਰ ਉਹ ਬੜਾ ਖੁਸ਼ ਹੋਏ। ਫੇਰ ਉਹਨਾ ਨੇ ਵੀਡੀਓ ਪਾਈ ਸੀ ਮੋਬਾਇਲ ਤੇ। ਉਹ ਵੀ ਬੜਾ ਕੁੁਸ਼ ਹੋਏ ਦੂਰ ਸਾਹਿਬ ਵਾਲੇ ਬਈ ਇਹ ਜਗਾਦਰੀ ਦੀ ਹੈਗੀ ਸੰਗਤ ਬਈ। ਤੇ ਜਗਾਦਰੀ ਦੇ ਹਾਂ ਉਹ ਇਹ ਵੀਡੀਓ ਪਾਾਈ ਦੀ ਹੈ ਨਾ ਬ ਜਗਾਦਰੀ ਦੀ ਕੁੜੀ ਹੈਗੀ ਆ। ਪੂਰੇ ਨੌ ਘੰਟੇ ਬੈਠੀ ਦੀ ਸੀ ਹਾਂ। ਪੜ੍ਹਾਈ ਚ ਹਾਂਜੀ ਹਾਂਜੀ ਵੀਡੀਓ ਆਈ ਦੀ ਸਾਰਿਆਂ ਨੇ ਸ਼ੇਅਰ ਕਰੋ ਸ਼ੇਅਰ ਕਰੋ ਸੀ। ਕਿਸੇ ਨੇ ਪਾਈ ਦੀ ਸੀ ਤਾਂ ਮੈਂ ਵੇਖੀ ਸੀ ਹੂੰ
ਮੈਂ ਨੀ ਵੇਖੀ ਮੈਂ ਵੀ ਸ਼ੇਅਰ ਕਰਨਾ ਠੀਕ ਐ।
ਹਾਂ ਮੈਂ ਕਰਾਂਗੀ ਤੁਹਾਨੂੰ ਤੁਸੀਂ ਵੇਖਣਾ ਜਦੋਂ ਆਪਣੇ ਬੱਚਿਆਂ ਨੂੰ ਤੁਸੀਂ ਵੀ ਐਵੇਂ ਲਾਓ।
ਹਾਂਜੀ-ਹਾਂਜੀ ਮੇਰਾ ਬੇਟਾ ਵੀ। ਨਹੀਂ ਨਹੀਂਸ਼ੂ ਛੋਟਾ ਹਾਲੇ ਮੇਰਾ ਬੇਟਾ ਵੈਸੇ ਮੈਂ ਜੋ ਕਵਾਂ ਕਰਦਾ ਏ। ਪਹਿਲੀ ਪੋੜੀ ਦਾ ਪਾਠ ਵੀ ਸੁਣਾ ਲੈਂਦਾ ਏ। ਪਿੱਛੇ ਨ ਸ਼ਬਦ ਬੋਲਿਆ ਸੀ, ਗੁਰੂ ਅਰਜਨ ਦੇਵ ਜੀ ਦਾ ਪ੍ਰੋਗਰਾਮ ਸੀ ਨਾ।
ਹਾਂ।
ਉੱਥੇ ਮੈਂ ਇਹਨੂੰ ਦੋ ਤਿੰਨ ਲਾਈਨਾਂ ਸਿਖਾਈਆਂ ਸੀ ਫਿਰ ਬੋਲਿਆ ਸੀ।
ਅੱਛਾ ਹਾਂ। ਇਓ ਕੁਛ ਸਿਖਾਓ ਦਸ ਪਾਤਸ਼ਾਈਆਂ ਦੇ ਨਾਮ ਸਿਖਾਓ ਪੰਜ ਪਿਆਰਿਆਂ ਦੇ ਨਾਮ।
ਹੂੰ ਹੋਣੀ ਚਾਹੀਦੀ ਬੱਚ। ਚੇ ਨੂੰ ਕੰਠ ਹੋਣੇ ਚਾਹੀਦੇ ਨੇ ਚੀਜ਼ ਹੂੰ ਹੂੰ
ਪਹਿਲੇ ਤੇ ਹੁੰਦਾ ਸੀ ਨਾ ਪੁਰਾਣੇ ਜਮਾਨੇ ਚ ਹੂੰ ਪਹਿਲੇ ਦਾਦੀ ਮਾਂ ਮੈਂ ਬਹਿ ਕੇ ਸ ਸਾਖੀਆਂ ਸੁਣਾਉਂਦੀ ਸੀ ਹੁਣ ਤੇ ਹੈ ਹੀ ਨੀ ਜਰਾ ਵੀ
ਹਾਂਜੀ। ਹਾਂਜੀ। ਅੱਜ ਕੱਲ ਦੀ ਮ ਮਾਂ ਬਹਿੰਦੀਆਂ ਨੀ ਲੈ ਕੇ ਹੋਰ ਬੱਚਾ ਖਾਂਦਾ ਮੋਬਾਈਲ ਰੋਟੀ ਖਾਣੀ ਐ ਤਾਂ ਇਹਨਾ ਨੂੰ ਮਲਬਾਈਲ ਚਾਈਦਾ।
ਨਹੀਂ ਨਾ ਦਿਆ ਕਰੋ
ਹੈ ਤਾਂ ਵੀ ਮੋਬਾਈਲ ਚਾਹੀਦਾ ਇਹਨਾਂ ਨੂੰ
ਹੂੰ।
ਇਹਨਾਂ ਨੂੰ ਸ਼ੁਰੂ ਤੋਂ ਹੀ ਆਦਤ ਪਾਣੀ ਚਾਹੀਦੀ, ਬੱਚਿਆਂ ਨੂੰ ਬਾਣੀ ਟੀ ਵੀ ਤੇ ਲਗਾ ਦੇਣਾ। ਹਂ, ਅੱਛਾ ਦੇਖਿਆ ਨਾ ਮੈਂ ਕਈ ਵਾਰ। ਕਈ ਬੱਚੇ ਵੀ ਕਈ ਦਿਨ ਕਈ ਚਿਛੜੇ ਹੋ ਜਾਂਦੇ ਨੇ। ਬਾਇਲ ਨਾ ਮਿਲੇ ਤੇ ਉਹਨਾ ਨੂੰ ਆਦਤ ਪੈ ਜਾਂਦੀ ਹੈ ਨ ਇਸ ਚੀਜ਼ ਦੀ ਲੈਣਾ ਹੀ ਲੈਣਾ।
ਨਾ ਦੇ ਸ਼ੁਰੂ ਤੋਂ ਜਿਵੇਂ ਅਸੀਂ ਆਦਤ ਪਾਵਾਂਗੇ ਉਵੇਂ ਬੱਚੇ ਨੂੰ ਪਾਣੀ ਆ
ਇੱਕ ਬੱਚਾ ਮੈਂ ਵੇਖ ਰਹੀ ਸੀ ਉਹਨੂੰ ਮੋਬਾਇਲ ਨੀ ਦਿੱਤਾ ਉਹਦੀ ਮਾਂ ਨੇ ਗੱਡੀ ਚ ਜਾ ਰਹੀ ਸੀ ਉਹ ਆਪਣੀ ਮਾਂ ਨੂੰ ਈ ਮਾਰਨ ਲੱਗ ਗਿਆ
ਹਾਂ
ਦੱਸ ਹੁਣ ਗੰਦੀ ਆਦਤ ਹੈ ਬੱਚਾ ਵੇਖਦਾ ਨੀ ਕਿ ਮੇਰੀ ਮਾਂ ਹੇਗੀ ਐ ਹਮ ਸ਼ੁਰੂ ਤੋਂ ਇਹਨਾਂ ਵਿੱਚ ਬੱਚੇ ਨੂੰ ਚੰਗੀ ਆਦਤ ਪਾਓ ਬੱਚੇ ਨੂੰ ਗੁਰਦੁਆਰੇ ਲੈ ਜਾਓ ਪਤਾ ਲੱਗੇ ਰੋਜ਼ ਪਤਾ ਹੋਣੇ ਚਾਹੀਦੇ ਨੇ ਗੁਰਦੁਆਰੇ ਦੇ ਕਿਵੇਂ ਜਾਣਾ ਕਿਵੇਂ ਮੱਥਾ ਟੇਕਣਾ
ਬਸ ਹੁਣ ਮੈਂ ਵੀ ਫਟਾਫਟ ਹਾਂਜੀ ਜਾਣਦੇ ਹਾਂ ਅਸੀਂ ਦੁਪ ਸ਼ਾਮੀ ਦੇ ਟਾਈਮ ਜਾਂਦੇ ਹਾਂ ਸ਼ਾਮ ਦੇ ਸਵੇਰੇ ਤੇ ਜਾਇਆ ਨੀ ਜਾਂਦਾ ਬਸ। ਬਾਰ ਈ ਕਰ ਲਾਂ
ਚਲੋ ਠੀਕ ਐ ਦੂਰ ਹੁਣਾ ਐ ਨਾ
ਦੂਰ ਹੈਗਾ ਨਾ ਸਾਡਾ ਹਂ
ਅਸੀਂ ਵੀ ਬਾਬਾ ਜੀ ਦੀ ਕਿਰਪਾ ਨਾਲ ਸੁਸਾਇਟੀ ਚ ਹੈਗੇ ਹਾਂ ਮਨੀ ਸੁਸਾਇਟੀ ਚ। ਬਾਰ ਜਦੋਂ ਕੋਈ ਬੁਲਾਵੇ ਤੇ ਚਲੇ ਜਾਂਨੇ ਆ ਸੁਖਮਨੀ ਸੁਸਾਇਟੀ
ਹਾਂਜੀ ਹਾਂਜੀ ਹਾਂ ਤੇ ਵਧੀਆ ਸੁਖਮਨੀ ਸਾਰਾ ਪਾਠ ਹੁੰਦਾ
ਹਮ ਹੁਣ ਵੀ ਜਾਣਾ ਸੀ ਬਸ ਦਸ ਵਜੇ ਪਾਠ ਹੈਗਾ ਸੀ ਕਿਸ ਨੇ ਕਰਵਾਇਆ ਹੁੰਣਾ ਐ ਨਾਂ। ਗੁਰਦੁਆਰੇ ਹੁਣ ਵੀ ਪਾਠ ਹੈਗਾ ਸੀ ਬਸ ਤਿਆਰੀ ਕਰਨ ਲੱਗੀ ਸੀ ਜਾਣ ਦੀ ਬਸ
ਬੈਰ ਦਿਓਗੇ ਤਿਆਰੀ ਕੀ ਬਣਾਉਣਾ ਤੁਸੀਂ
ਹਾਂਜੀ ਕੋਫਤੇ ਕਹਿ ਰਹੀ ਸੀ ਮੰਮਾ ਬਣਾਨ ਆਸਤੇ ਕੋਫਤੇ ਧਰੇ ਹੋਏ ਕਰ ਰਹੇ ਮੰਮੀ ਮੈਂ ਬਣਾ ਦਾਂਗੀ। ਸਬਜ਼ੀ ਹੈ ਹੀ ਨੀ ਕੋਈ ਖਾਂਦੇ ਨੀ ਬੱਚੇ ਸਹੀ ਸਹੀ ਸਬਜ਼ੀ ਤੇ ਕੋਈ ਖਾਂਦੇ ਨੀ ਕੁਛ ਹਾਂਜੀ
ਕੋਫਤੇ ਘੀਏ ਦੇ ਕੋਫਤੇ।
ਹਾਂਜੀ ਹਾਂਜੀ ਘੀਏ ਦੇ ਕੱਦੂ ਕੱਸ ਕਰਕੇ ਉਹਨੂੰ ਕੱਟ ਕੁੱਟ ਕੇ ਉਹਦੇ ਵਿੱਚ ਬੇਸਣ ਮਿਕਸ ਕਰਕੇ ਤੇ ਫੇਰ ਸਾਰੇ ਮਸਾਲੇ ਪਾ ਲੋੋ ਜੋ ਜੋ ਪਾਣਾ ਉਹਨੂੰ ਫੇਰ ਗੁੰਦ ਦੋ ਐਵੇਂ ਥੋੜਾ ਥੋੜਾ ਫੇਰ ਉਹਦੇ ਦੇ ਪਕੌੜੇ ਬਣਾ ਲੋ ਤੇਲ ਵਿੱਚ ਤਲ ਲੋ ਫੇਰ ਇੱਕ ਪਾਸੇ ਹਾਂਜੀ ਹਾਂਜੀ ਫੇਰ ਇੱਕ ਪਾਸੇ ਫੇਰ ਕੀ ਕਹਿੰਦੇ ਨੇ ਤੇਲ ਧਰ ਲੋੋ ਮਸਾਲਾ ਮਸੂਲਾ ਬਣਾ ਲੋੋ ਪਿਆਜ਼
ਅੱਛਾ
ਲਸਣ ਦਾ ਸਾਰਾ ਉਹਨੂੰ ਫੇਰ ਫਰਾਈ ਕਰ ਕੇ ਫੇਰ ਤਰੀ ਤੁਰੀ ਬਣਾ ਲੋੋ ਫਿਰ ਜਦੋਂ ਹੋ ਜੇ ਫੇਿਰ ਬਸ ਪਾ ਦੋ ਪਕੌੜੇ ਵਿੱਚ ਤਿਆਰ ਹੈ ਅਸੀਂ ਤੇਹੀਓ ਕੁਛ ਕਰੀ ਕੀ ਯ ਖਾਂਦੇ ਨੀ ਜ਼ਿਆਦਾ ਬੱਚੇ
ਹਾਂਜੀ ਚਲੋ ਹੋਰ ਆਣਾ ਸਤਿ ਸ੍ਰੀ ਅਕਾਲ- ਹੋਰ ਸੁ